ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ
ਹਾਂਜੀ ਹੋਰ, ਕੀ ਹਾਲ ਨੇ
ਵਧੀਆ- ਵਧੀਆ ਜੀ ਠੀਕ -ਠਾਕ
ਅੱਛਾ ਕੀ ਕਰੀ ਜਾਂਨੇ ਔ।
ਕੁਛ ਨੀ ਉਹ ਗਿਆ ਬੱਸ ਗਿਆ, ਸੰਡੇ ਚ ਜਾਂਦੀ ਬੱਸ ਸ਼ਹਿਰ ਜਾਂਦੀ ਹੈ।
ਅੱਛਾ- ਅੱਛਾ
ਆਵਾ
ਅੱਛਾ ਲੈ ਲਿਆ ਸਮਾਨ
ਹਾਂਜੀ ਹਾਂਜੀ, ਸਮਾਨ ਲੈ ਲਿਆ
ਅੱਛਾ ਅੱਛਾ
ਆਹ ਡਰਾਈ ਫਰੂਟ ਵਗੈਰਾ ਲੇਆ ਵਾ
ਹੂ
ਕੁੱਝ ਆਪਣਾ ਮਤਲਬ ਕੰਮ ਸੀ, ਕੁਛ ਹੋ ਕੇ ਆਯਾ ਚੀਜ਼ਾਂ ਲਈਆਂ ਥੌੜੀਆ ਜੇਇਆਂ
ਅੱਛਾ- ਅੱਛਾ ਠੀਕ ਆ ਹਰ ਐਤਵਾਰ ਈ ਜਾਂਦੇ ਔ ਨਾ ਤੇ ਓਨਲਾਈਨ ਮੰਗਵਾ ਲਿਆ ਕਰੋ ਤੁਸੀਂ ਆਉਂਦੇ ਨੀ ਤੁਹਾਡੇ, ਇੱਧਰ ਹੈਗੇ ਆਉਦੇ
ਔਨਲਾਈਨ ਦੇ ਵਿੱਚ ਚੱਜ ਦਾ ਨੀ ਸਮਾਨ, ਪਰ ਏਦਾਂ ਵਧੀਆ ਸਮਾਨ ਮਿਲਦਾ ਸਾਰਾ ਵਧੀਆ।
ਨਹੀਂ ਕਈਆਂ 'ਚ ਵਧੀਆ ਵੀ ਮਿਲ ਜਾਂਦਾ।
ਸ਼ੇ ਮੈਂ ਲਿਆਂਦਾ ਨੀ ਕਦੀ ਖਾਣ ਪੀਣ ਵਾਲਾ ਨੀ ਮੰਗਵਾਈ ਦਾ, ਉਦਾਂ ਚੀਜ਼ਾਂ ਮੰਗਵਾ ਲਈ ਦੀਆਂ ਕਦੀ- ਕਦੀ
ਅੱਛਾ
ਹਾਂ ਏਦਾਂ ਦੇਖ ਕੇ ਚੀਜ਼ ਲੈ ਲਈ ਦੀ ਐ, ਏਦਾਂ ਪਤਾ ਲਗ ਜਾਂਦਾ
ਅੱਛਾ ਕੀ ਡੀ ਮਾਰਟ ਬਣਿਆ ਹੋਇਆ।
ਹਾਂ ਡੀ ਮਾਰਟ ਐ, ਸੂਪਰ ਮਾਰਕਟ ਐ।
ਅੱਛਾ
ਹਾਂ
ਹਾਂ ਡੀ ਮਾਰਟ ਤੇ ਚੱਲ ਅਸੀਂ ਵੀ ਜਾਂਨੇ ਹੁੰਨੇ ਆਂ, ਹੋਰ
ਪਰ ਵਧੀਆ ਲੱਗਦਾ।
ਹਾਂਜੀ ਵਧੀਆ ਮਿਲ਼ ਜਾਂਦਾ ਸਮਾਨ ਤੇ
ਕੁੱਝ ਸ਼ੈਮਪੁ ਵਗੈਰਾ ਲਿਆ ਵਾ ਬੱਚੇ ਦਾ, ਖਾਣ ਪੀਣ ਦਾ ਲਿਆ ਵਾ
ਅੱਛਾ- ਅੱਛਾ
ਸਾਰੇ
ਜਿਦੋਂ, ਜਿਦੋਂ ਉਹੀ ਐਮ ਆਰ ਪੀ ਬਾਹਾਰੋਂ ਵਿੱਚ ਵੱਧ ਹੁੰਦੇ ਨੇ ਡੀ ਮਾਰਟ ਵਿੱਚ ਏਦਾਂ ਵੀ ਘੱਟ ਰੇਟ ਵਿੱਚ ਮਿਲ ਜਾਂਦਾ ਵਾ
ਪਰ ਆ ਮੈਨੂੰ ਛੱਲੀ ਜੀ ਪਸੰਦ ਆਈ, ਛੱਲੀ ਖਾਣ ਨੂੰ ਛੱਲੀ ਬਹੁਤ ਵਧੀਆ ਲੱਗੀ ਤਬਾਲ ਕੇ
ਅੱਛਾ।
ਹਾਂ, ਹਾਂ।
ਠੀਕ ਆ ਵਧੀਆ, ਹੂ।
ਬਾਕੀ ਠੀਕ ਆ ਮਾਰਕੀਟ, ਵਦੀਆ ਮਾਰਕੀਟ ਹੈ ਵਦੀਆ ਪਤਾ ਲੱਗਦਾ ਏ ਸੀ ਬਸ ਆ ਇੱਕ ਘੰਟਾ ਲੱਗਦਾ ਜਾਣ ਨੂੰ ਇੱਕ ਘੰਟਾ ਆਨ ਨੂੰ ਲੱਗਦਾ ਵਾ ਦੋ ਘੰਟੇ ਤੇ ਦੋ ਘੰਟੇ ਉੱਥੇ
ਅੱਛਾ ਬੜਾ ਟਾਈਮ ਲੱਗ ਜਾਂਦਾ ਫੇਰ
ਹਾਂ ਟੈਮ ਬਹੁਤ ਲੱਗਦਾ ਏ ਇਹ ਹੈਗਾ ਵਾ ਪੰਜਾਹ ਕਿਲੋਮੀਟਰ ਆ
ਅੱਛਾ ਪੰਜਾਹ ਕਿਲੋਮੀਟਰ
ਹਾਂ ਉਹ ਤਾਂ ਬੱਸਾਂ ਵੀ ਹੈਗੀਆਂ ਵ ਸਰਕਾਰੀ ਬੱਸਾਂ ਜਿੱਦਾਂ ਪ੍ਰਾਈਵੇਟ ਬੱਸਾਂ ਉਹ ਜਾਂਦੀ ਨਾ ਇਹਥੇ ਥੋੜਾ ਜਾ ਆਪਣੀ ਕੰਪਨੀ ਤੇ ਬੱਸ ਜਾਂਦੀ ਥੋੜਾ ਜਾ ਏਸੀ ਸੀ
ਅੱਛ ਠੀਕ ਐ ਚੱਲ ਵਦੀਆ ਹੋਰ ਫਿਰ ਤੇ
ਆਹੋ ਚਾਰ ਘੰਟਿਆਂ ਬਸ ਜਾਂਦੀ, ਮਤਲਬ ਇੱਕ ਵਜੇ ਤੋਂ ਲੈ ਕੇ ਪੰਜ ਵਜੇ ਤੱਕ
ਅੱਛਾ- ਅੱਛਾ ਠੀਕ ਆ ਚਲੋ ਵਦੀਆ ਇੰਨੀ ਫੈਸਿਲਿਟੀ ਦਿੱਤੀਆਂ ਹੋਈਆਂ ਨੇ ਤੁਹਾਨੂੰ
ਹਾਂ ਨਹੀਂ ਤਾਂ ਬਹੁਤ ਵਧੀਆ ਦਿਤਾ ਵਾ ਸਟਾਫ਼ ਵਾਸਤੇ ਆ ਵਦੀਆ ਵਾ
ਮੈਂ ਵੀ ਪੌਦਿਆਂ ਨੂੰ ਈ ਪਾਨੀ ਪਾਉਂਦੀ ਵੀ ਹਾਂ ਮੈਂ ਚੱਲ ਮੈਂ ਤੁਹਾਡੀ ਯਾਦ ਆਈ ਮੈਂ ਕਿਹਾ ਚੱਲ ਗੱਲ ਕਰਦੀ ਹਾਂ ਤੁਹਾਡੇ ਨਾਲ
ਹੀ ਪਾਣੀ ਦਾ
ਉਹੀ ਗਰਮੀ ਨਾਲ ਸਾਰੇ ਏਦਾਂ ਜਿੱਦਾਂ ਮੁਰਜਾ ਜੇ ਗਏ ਨੇ
ਹਾਂ ਉਹ ਥੋੜਾ ਸੁੱਕ ਜਾਂਦੇ ਨਾ ਇਦਾਂ ਪਾਨੀ ਘਰ ਹਰਿਆਲੀ ਹੋ ਜਾਂਦੀ ਪਾਨੀ ਪਾਨ ਨਾਲ
ਹੰ ਉਹੀ ਜਿੱਦਾਂ ਆਪਣੀ ਜ਼ਿੰਦਗੀ 'ਚ' ਬਹੁਤ ਮਹੱਤਵ ਆ ਪਾਨੀ ਦਾ ਓਦਾਂ ਉਹਨਾਂ ਨੂੰ ਵੀ ਪਾਨੀ ਚਾਹੀਦਾ ਟਾਈਮ ਟੋ ਟਾਈਮ
ਮੈਂ ਜਿੱਦਾਂ ਹੁਨ ਪੰਛੀ ਹੋ ਗਏ। ਉਹਨਾਂ ਲਈ ਵੀ ਵੱਡੇ ਕੋਲੇ ਨੀ ਹੁੰਦੇ। ਜਦੋਂ ਦੀ ਗਰਮੀ ਸਟਾਰਟ ਹੋਈ ਆ ਰੋਜ਼ ਰੱਖੀ ਦਾ ਪੂਰਾ ਭਰ ਕੇ
ਹੈਲੋ।
ਹੈਲੋ, ਹਾਂਜੀ- ਹਾਂਜੀ ਹੁਨ ਆਈ ਏ
ਉਹ ਏਦਾਂ ਹੁਨ ਪਹੁੰਚਣ ਲੱਗੀ ਨਾ ਪੰਜ ਵੱਜ ਗਏ ਨੇ ਇਧਰੋ ਤੇ ਉਹਦੇ ਕਰਕੇ ਨੈਟਵਰਕ ਏਨਾਂ ਡਾਊਨ ਹੋਈ ਜਾਂਦਾ ਪਿਛੇ ਨੈਟਵਰਕ ਜ਼ਿਆਦਾ ਹੁੰਦਾ ਵਾ
ਅੱਛਾ, ਹੁਣ ਆਉਂਦੀ ਐ ਮੇਰੀ ਆਵਾਜ਼ ਕਲੀਅਰ
ਹਾਂ ਹੁਨ ਆਉਣ ਡਈ ਆ ਕਲੀਅਰ ਆਉਣ ਡਈ
ਅੱਛਾ।
ਉਹ ਥੋੜੀ ਨੈਟਵਰਕ ਦੀ ਬਹੁਤ ਪ੍ਰੋਬਲਮ ਇਥੇ ਅੰਦਰ ਆਏਗੀ ਨਾ ਬੱਸ ਫਰ ਉਹਦੇ ਕਰਕੇ ਪ੍ਰੋਬਲਮ ਐ
ਹੰ
ਇਸੇ ਕਰਕੇ ਤੇ ਜਾਈਦਾ ਪੰਜਾਹ ਕਿਲੋਮੀਟਰ ਦੂਰੀ ਤੇ ਉੱਥੇ ਸਾਰਾ ਕੁਛ ਸ਼ਹਿਰ ਦੇ ਵਿੱਚ ਆ ਉਹਥੇ ਪਤਾ ਨੀ ਲੱਗਾ ਨੈਟਵਰਕ ਕਿਨੇ ਖੁਲੇ ਘਰੇ ਆ ਕੇ ਨਾ ਗੱਲ ਕੀਤੀ ਆ ਕਿ ਸਾਰਾ ਕੁਛ
ਹੰ ਉਹ- ਉਹ ਸੀਟੀ ਆ ਨਾ ਫਿਰ ਗੱਲ ਇਹ ਆ ਸੀਟੀ ਸਿਟੀ ਵਿਚ ਨੀ ਪਤਾ ਲੱਗਦਾ ਸਿਟੀ ਵਿਚ ਏਦਾਂ ਟਾਵਰ ਲੱਗੇ ਹੁੰਦੇ ਨੇ
ਜੀ-ਜੀ
ਹਾੰ ਤੇ ਹੁਣ ਜਿਹੜੇ ਸਾਈਡ ਚ ਆ ਇਲਾਕਾ ਤੁਹਾਡਾ ਵੀ ਜੰਗਲ ਏਰੀਆ ਵਾ ਤਾਂ ਕਰਕੇ ਤੁਹਾਨੂੰ
ਹਾੰ ਏਥੇ ਕੋਈ ਵਸਦਾ ਏਥੇ ਕੋਈ ਨੀ ਬੱਸਦਾ ਹੈਗਾ ਇੱਥੋਂ ਮਤਲਬ ਪੰਜਾਹ ਕਿਲੋਮੀਟਰ ਦੂਰੀ ਤੇ ਬੱਸਦੇ ਸਾਰੇ। ਹੈਗੇ ਛੋਟੇ-ਛੋਟੇ ਗਾਉਂ ਜੇਹੇ ਹੈਗੇ ਆ ਪਰ ਅਸੀ ਜਾਏ ਉਥੇ ਜਾਂਦੇ ਨੀ
ਅੱਛਾ, ਤੇ ਕੀ ਪਤਾ ਉੱਥੇ ਦੁਕਾਨਾਂ ਹੁੰਦੀਆਂ ਹੋਣ।
ਇਹ ਦੁਕਾਨਾਂ ਹੈਗੀਆਂ ਉਹ ਏਦਾਂ ਇੱਕ ਇੱਕ ਹਫ਼ਤੇ ਦਾ ਸਮਾਨ ਲਿਆਉਦੇ ਨਾ ਵਿਆਹ ਸਮਾਨ ਜ ਹੁੰਦਾ ਫੇਰ ਮੈਂ ਤਾਂ ਕਰਕੇ
ਉਹ ਆਪਣਾ ਸਮਾਨ ਲਈ ਦਾ ਵਾ ਵਧੀਆ
ਹਾਂ, ਚੱਲੋ ਵਧੀਆ ਗਾ
ਬਾਕੀ ਫਲ ਫਰੂਟ ਲਿਆਂਦਾ ਵਾ ਏਦਾਂ ਸੇਬ ਹੋ ਗਏ, ਸੰਤਰੇ ਹੋ ਗਏ ਆਹ ਹੁਣ ਹਫ਼ਤਾ ਇੱਕ ਵਧੀ ਲੰਗ ਜਾਣਾ, ਫੇਰ ਅਗਲੇ ਸੰਡੇ ਦੇਖ ਲਾਂਗੇ।
ਹੁੰ, ਹਫ਼ਤੇ ਦੀ ਹਫ਼ਤੇ ਹੀ ਜਾਂਨੇ ਹੋ ਨਾ।
ਹਾਂ।
ਜੇ ਵਿੱਚ ਵਿਚਾਲੇ ਕੋਈ ਚੀਜ਼ ਦੀ ਲੋੜ ਪੈਗੀਈ ਫੇਰ
ਫੇਰ ਏਦਾਂ ਸਪੈਸ਼ਲ ਕਰਾਲੀ ਦਾ ਵਾ ਏਦਾਂ ਆਟੋ ਵੀ ਚੱਲਦੇ ਆ। ਉਹ ਹਾਂ ਉਹ ਵੀ ਉਹ ਵੀ ਮੰਗਵਾ ਸਕਦੇ ਆ ਉਦਾਂ ਵੀ ਬਾਈ ਚਾਂਸ ਕਿਦੇ ਜਾਣਾ ਪਏ ਜਿੱਦਾਂ ਮਤਲਬ ਕੁਛ
ਹੁੰ,
ਫੇਰ ਉਹ ਚੱਲ ਜੀ ਦਾ ਆਟੋ ਇੱਥੋਂ ਮਿਲਦਾ ਜਾਂ ਗੱਡੀ ਕਰਾ ਲਈ ਦੀ ਈ ਗੱਡੀ ਤੇ ਊ ਲੈਂਦੇ ਪੈਸੇ ਲੈਂਦੇ ਥੋੜੇ ਜਿਹੇ ਲੈਂਦੇ ਆ ਫੇਰ ਆਨ ਜਾਣ ਕਰ ਲਈ ਦਾ ਐ ਬਈ
ਅੱਛਾ-ਅੱਛਾ, ਉਹੀ ਵੀ ਸਾਰੇ ਤਿੰਨ-ਚਾਰ ਜਣੇ ਰਲ ਕੇ ਕਰਾ ਲਿਆ ਕਰੋ ਗੱਡੀ ਫੇਰ।
ਹਾਂ ਊ ਵੀ ਵਧੀਆ ਉਹੋ
ਹੁੰ, ਬਸ ਏਦਾਂ ਵੀ ਚਲੋ ਬੱਸ ਤੁਹਾਡੀ ਸ ਤਾਂ ਉੱਧਰ ਹੀ ਪਹੁੰਚਣੀ ਏ ਜਿੱਥੇ ਤੁਸੀਂ ਉੱਤਰਨਾ ਹੈਨਾ। ਹੁੰ, ਰੁਕਦੀ ਤੇ ਨੀ।
ਨਾ ਨਾ ਰੁਕਣੀ ਕਿਉਂ ਇੱਕ ਘੰਟਾ ਲੱਗਦਾ ਸਿਰਫ, ਇੱਕ ਘੰਟੇ ਚ ਆ ਜਾਂਦੀ ਬਸ।
ਐ ਤੁਸੀਂ ਉੱਧਰ ਸਰਵਿਸ ਕਰਦੇ ਹੋ ਉਹਨਾਂ ਦਾ ਹੀ ਆ ਬੱਸ ਠੀਕ ਆ ਮੈਨੂੰ ਲੱਗਿਆ ਮੈਂ ਕਿਹਾ ਸ਼ਾਇਦ ਦੂਜੇ ਵੀ ਚੜ ਚ ਜਾਂਦੇ ਨੇ ਸ਼ਾਇਦ
ਹਾਂ ਨਾ ਨਾ ਨਾ ਇੱਥੇ ਆ ਕੇ ਸਿੱਧੀ ਆ ਕੇ ਇੱਥੇ ਰੁਕਣੀ ਏ, ਗੈਸਟ ਹਾਊਸ ਵੀ ਰੁਕਣੀ ਏ ਜਿੱਥੇ ਰਹਿੰਨੇ ਆਂ। ਉੱਥੇ ਜਾ ਕੇ ਸਿੱਧਾ ਉਹਨਾ ਨੂੰ ਉੱਥੇ ਇੱਕ ਜਗ੍ਹਾ ਰੋਕ ਦਿੰਣਾ ਉਹਨਾਂ ਕਹਿੰਣਾ ਤੁਸੀਂ ਦੋ ਵਜੇ ਪਹੁੰਚ ਜਾ ਦੇ ਚਾਰ ਵਜੇ ਆਪਣਾ ਸ਼ੋਪਿੰਗ ਕਰਕੇ ਆ ਜਾਓ ਤੇ ਚਾਰ ਵਜੇ ਫੇਰ ਉਥੋਂ ਨਿਕਲੀ ਦਾ ਤੇ ਪੰਜ ਵਜੇ ਪਹੁੰਚਦਾ, ਦੋ ਵਜੇ ਉਥੇ ਪਹੁੰਚਦਾ ਹਾਂ ਇੱਕ ਥਾਂ ਈ ਖਲੋ ਜਾਂਦੀ ਉੱਥੇ ਮਤਲਬ ਸਾਰੇ ਰਹਿੰਦੇ ਆ ਬੰਦੇ ਆਏ ਆ ਨ ਲਦੇ ਉਹਨਾਂ ਨੇ
ਹੁੰ।
ਤੇ ਨਾਲ ਸਾਰਿਆਂ ਦੇ ਲੈ ਕੇ ਤੇ ਫੇਰ ਆਜੀ ਦਾ ਵਾ
ਹੁੰ ਆਹੋ ਚੱਲ ਵਧੀਆ ਨਾਲ ਏਦਾਂ ਐਤਵਾਰ ਦੀ ਛੁੱਟੀ ਵੀ ਹੁੰਦੀ ਆ ਤੇ ਨਾਲੇ ਆਪਣਾ ਜਿਹੜਾ ਸਮਾਨ ਮੁੱਕਿਆ ਹੁੰਦਾ ਉਹ ਬੰਦਾ ਲੈ ਆਂਦਾ।
ਚਾਹੀਦਾ ਇ ਵ ਚਾਹੀਦਾ ਗਿਆਰਾਂ ਵਜੇ ਤੱਕ ਜਾਂਦਾ ਇੱਧਰ ਤਿੰਨ ਚਾਰ ਘੰਟੇ ਵਾਸਤੇ
ਹੁੰ। ਅੱਛਾ ਅੱਛਾ ਚਾਰ ਵਜੇ ਤੱਕ ਲਾਸਟ ਟਾਈਮ ਆ? ਹੈਲੋ।
ਹਾਂਜੀ-ਹਾਂਜੀ।
ਮੈਂ ਕਿਹਾ ਚਾਰ ਵਜੇ ਤੱਕ ਹੀ ਲਾਸਟ
ਅੱਛਾ-ਅੱਛਾ। ਹਾਂ ਫੇਰ ਵੀ ਵ ਵਾਧੂ ਟੈਮ ਮੇਲ ਜਾਂਦਾ ਗਿਆਰਾਂ ਵਜੇ ਤੋਂ ਚਾਰ ਵਜੇ ਤੱਕ ਪੰਜ ਘੰਟੇ ਹੈਗੇ ਨੇ ਤੁਆਡੇ ਕੋਲ ਮਤਲਬ।
ਹਾਂ, ਦੇਤਾ ਪਾਣੀ ਪੋਦੇਆ ਨੂੰ?
ਹਾਂਜੀ ਦੇ ਤਾਂ ਆਏਆ ਬਸ, ਹੁਣ ਬੇਠੀ ਆ। ਓਹੀ ਫੇਰ ਪੰਛੀਆਂ ਲਈ ਓਵੀ ਪਾਣੀ ਗਰਮ ਹੋ ਗੇਆ ਸੀ ਜੇੜਾ ਰੱਖੇਆ ਸੀ ਓਵੀ ਚੇਂਜ ਕੀਤਾ।
ਭੈਣ ਨਾ ਰੋ
ਜਿੱਦਾਂ ਆਪਣੇ ਨੂੰ ਪਿਆਸ ਲਗਦੀ ਉਨਾ ਨੂੰ ਵੀ ਵਿਚਾਰੇਆਂ ਨੂੰ ਲੱਗਦੀ ਐ। ਓ ਫਿਰ ਰੱਖੀ ਦਾ ਟਾਈਮ ਟੂ ਟਾਈਮ ਠੰਡਾ ਪਾਣੀ ਪਾਈ ਦਾ। ਓਹੀ ਐਵੇਂ ਵੇਸਟ ਕਰਨ ਨਾਲੋਂ ਚੰਗਾ ਤੇ ਚੱਲ ਵੀ ਜੇੜੀ ਚੀਜ਼ਾਂ ਨੂੰ ਚਾਈਦਾ ਮੇਨ। ਜਿੱਦਾਂ ਹੁਣ ਪੰਛੀਆਂ ਨੂੰ ਚਾਈਦਾ, ਪੌਦੇਆਂ ਨੂੰ ਚਾਈਦਾ। ਓਨਾਂ ਨੂੰ ਪਾ ਦੇਵੇ ਪਾਣੀ, ਕਿਉਂ? ਸਈ ਗੱਲ ਆ ਨਾ।
ਹਾਂ ਸਈ ਗੱਲ ਆ।
ਹੂੰ, ਓ ਮੁਰਜਾ ਜੇਈ ਗਈ ਸੀ ਜਾਦੀਸ
ਸਾਡੇ -ਸਾਡੇ ਵੀ ਘਰੇ ਔਂਦੀਆਂ ਤੇ ਚਿੜੀਆਂ ਸਵੇਰੇ-ਸਵੇਰੇ ਤੇ ਓ ਵਾਈਫ ਮੇਰੀ ਪਾਂਦੀ ਹੁੰਦੀ ਓਨਾ ਨੂੰ ਏਦਾ ਪਾਣੀ ਵੀ ਰੱਖਦੀ ਨਾਲ ਮੈਂ ਵੀ ਜਦੋਂ ਗੇਆ ਸੀ।
ਉਹੀ ਹੁਣ ਤੇ ਸਾਰੇ ਏਦਾਂ ਜਿੱਦਾਂ ਸਾਰੇ ਘਰਾਂ ਚ ਓਦਾਂ ਹੁਣ ਪੈਲਾਂ ਵੀ ਕੈਂਦੇ ਨੀ ਹੁੰਦੇ ਸੀ। ਹੁਣ ਸਾਰੇ ਘਰਾਂ ਚ ਏਦਾਂ ਜਿੱਦਾਂ ਹੁਣ ਨਿਊਜਾਂ ਵੀ ਆਉਂਦੀਆਂ ਸਾਰਾ ਕੁਝ ਓਂਦਾ ਅਪਡੇਟ ਹੁੰਦੀਆਂ ਨੇ ਰੋਜ਼-ਰੋਜ਼ ਦੀਆਂ ਪੈਂਦੇ ਨੇ ਬੰਸ਼ੀਆਂ ਨੂੰ ਪਾਣੀ ਰੱਖ ਕੋਈ ਏਦਾਂ ਓਦਾਂ, ਜ ਹਮ ਇਨਾਂ ਨਾਲ ਤਾਂ ਉਨਾਂ ਦਾ ਜੀਵਨ ਚੱਲਦਾ ਵਾ
ਉਹ ਵਿਚਾਰਿਆਂ ਨੇ ਕੇੜਾ ਮੂੰਹੋਂ ਕੈਣਾ ਹੁੰਦਾ। ਉਹ ਵੇਖੀ ਦਾ ਨਾ ਜਦੋਂ ਪਾਈ ਦਾ ਪਾਣੀ ਰੱਖੀ ਦਾ ਵਾ ਨਾਲ ਹੀ ਕੱਟੀ ਕੱਠੇ ਜਾਂਦੇ ਨੇ ਪੰਛੀ ਜੀਦਾਂ ਪਤਾ ਨੀ ਕਿੰਨੀ ਪਿਆਸ ਲੱਗੀ ਵਿਚਾਰਿਆਂ ਨੂੰ ਨਾਲ ਈ ਉਸੇ ਟਾਈਮ ਕੱਠੇ ਹੋ ਜਾਂਦੇ। ਹੁਣ ਸਾਡੇ ਆਂਢੀ-ਗੁਆਂਢੀ ਨੇ। ਹਮ ਸਾਡੇ ਆਂਢੀ-ਗੁਆਂਢੀ ਨੇ, ਸਾਰੇ ਅਬਲ ਜਿੰਨੇ ਵੀ ਨੇ ਲਾਗੇ-ਲਾਗੇ ਘਰ ਸਾਰੇ ਈ ਰੱਖਦੇ ਨੇ।
ਏ ਵਧੀਆ ਗੱਲ ਏ।
ਹਮ।
ਆ ਹੁਣ ਮੈਂ ਇੱਧਰ ਆਇਆ ਨਾ ਉਸ ਗੜੀ ਹੁਣ ਸਾਰਾ ਕੁਛ ਹੋ ਗਿਆ ਔਕੇ ਹੋ ਗਿਆ ਵ ਵਾਈ ਫਾਈ ਲੱਗੇ ਇੱਥੇ ਦੋ-ਤਿੰਨ
ੳ ਜਿਦਾ, ਜਿਦਾ ਜਾਈ ਜਾਣਾ ਹਾਂ ਜਿੱਦਾਂ ਮਤਲਬ ਟੀ- ਪੀ -ਐਲ ਦਾ ਆਫਸ, ਐਚ -ਆਰ ਦਾ ਆਫਿਸ ਸਟੋਰ ਇਦਾਂ ਕਰਕੇ ਸਾਰੇ ਲੱਗੇ ਆਂ।
ਪਈ ਆ ਨਾ ਵਾਈ-ਫਾਈ ਦੀ ਰੇਂਜ ਆ ਜਾਂਦੀ।
ਹਾਂ, ਹਾਂ ਲੈਬ-ਲੈਬ ਵਾਈ-ਫਾਈ ਸਾਰੇ ਕੋਡ ਦੇ ਤੇ ਨਾ ਪੈਲਾਂ ਓਕੇੇ ਕੀਤਾ ਇਹਨਾਂ ਨੇ ਜਿੱਥੇ-ਜਿੱਥੇ ਜਾਣਾ ਆਪੀ ਅੱਗੇ ਆ ਜਾਣਾ
ਅੱਛਾ, ਅੱਛਾ।
ਉਨਾ ਨੇ ਉੱਧਰ ਨੀ ਦਿੱਤਾ ਰੂਮ ਜਿੱਧਰ ਰੂਮ ਏ ਨਾ ਉੱਧਰ ਥੋੜਾ ਅੰਦਰ ਚੱਲ ਜਿਦੇ ਨਾ ਉੱਥੇ ਵਾਈ-ਫਾਈ ਵੀ ਨੀ ਕੰਮ ਕਰਦਾ ਏਨਾ।
ਨਹੀਂ ਤੇ ਉੱਧਰ ਵੀ ਚਾਹੀਦਾ ਉੱਥੇ ਵੀ ਜਰੂਰੀ ਏ।
ਆਹੋ, ਉੱਥੇ ਜ਼ਰੂਰੀ ਆ ਪਰ ਇੱਥੇ ਇਹ ਆ ਚਲੋ ਬਾਹਰ ਆ ਜਾਈ ਜਾ ਮਾੜਾ ਨਾਲੇ ਘੁੰਮ ਫਿਰ ਆਈ ਦਾ ਨਾਲੇ ਸੈਰ ਹੋ ਜਾਂਦੀ, ਨਾਲੇ ਥੋੜਾ ਗੱਲ ਹੋ ਜਾਂਦੀ ਵਧੀਆ।
ਉਹੀ ਸਈ ਆ।
ਹੂੰ, ਏਦਾਂ ਵਾ ਵਧੀਆ ਸਿਸਟਮ ਏ ਆ।
ਜਦੋਂ ਬਾਰ ਈ ਜਾਂਦੇ ਹੋਗੇ।
ਆ ਜਦ ਬਾਰ ਈ ਆ ਜੀ ਦਾ ਵੀਡੀਓ ਕੋਲ ਕਰਨੀ ਤਾਂ ਦੂਜੀ ਆਡੀਓ ਕੋਲ ਹੋ ਜਾਂਦੀ ਆ ਹਾਡੇ ਕੋਲ ਘਰੇ ਉਥੇ ਰੂਮੇ ਰੂਮ ਦੇ ਵਿੱਚੇ ਖੋਲੀ ਥੋੜਾ ਨੈਟਵਰਕ ਹੁੰਦਾ ਵਾ, ਨੈਟ ਪਲੇਨ ਨੀ ਨਾ ਹੈਗਾ ਓ ਤਾਡੇ ਕੋਲ ਏ ਹੈਗਾ ਵਾ 'ਤੇ ਉਦੇ ਕਰਕੇ ਥੋੜਾ ਜੇਆ ਹਾਂ ਐਦਾਂ
ਹੂੰ।
ਚਲੋ ਠੀਕ ਏ ਫੇਰ ਮੈਂ ਵੀ ਪਹੁੰਚ ਗਿਆ ਰੂਮ 'ਚ ਥੋੜਾ ਜਾ ਮੈਂ ਕੰਮ ਕਰ ਰੇਆ ਹੋਰ, ਹਾਂਜੀ-ਹਾਂਜੀ। ਚਲੋ ਠੀਕ ਆ ਓਕੇ ਬਾਏ ਓਕੇ।